ਹੈਲੋ,
ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਹੋਰ ਹਾਂਜੀ ਠੀਕ, ਠਾਕ ਜੀ,
ਚਲੋ ਵਧੀਆ ਜੀ ਕੁਸ ਨੀ ਜੀ ਬਸ, ਫੇਰ ਹੀ ਸਹੀ ਹੋਣਾ।
ਅੱਛਾ ਜੀ,
ਹਾਂਜੀ ਨਾ ਤੋ, ਸੋ ਕੇ ਹਟੇ ਥੇ ਜੀ ਹੁਣ, ਬਸ ਖਾਣਾ ਖਾਣਾ ਰਹਿ ਗਿਆ ਜੀ।
ਹਾਂ ਏ ਤੇ ਬੇਸ਼ੱਕ ਖਾਣਾ ਤਾਂ ਥੋੜ੍ਹਾ ਲੇਟ ਖਾਧਾ ਜਾਂਦਾ ਜੀ ਹਾਂ ਜੀ ਜੇ ਜਲਦੀ ਖਾ ਲੋੋ। ਫਿਰ ਟਾਈਮ ਤੇ ਪੈਣਾ ਵੀ ਹੁੰਦਾ ਏ ਜੀ।
ਹਾਂਜੀ ਹਾਂ ਫੇਰ ਸੋਣਾ, ਆਪਾ ਨੇ ਦਸ ਗਿਆਰਾਂ ਵਜੇ ਹੁੰਦਾ ਜੀ।
ਹਾਂਜੀ,
ਕਿਹੜਾ ਜਲਦੀ ਨੀਂਦ ਆਉਦੀ ਐ ਜੀ ਹੁਣ,
ਹਾਂਜੀ,
ਤੇ ਹੋਰ ਤੁਸੀਂ ਕੀ ਬਣਾ ਰਹੇ ਹੋ ਜੀ ਹੁਣ?
ਅਸੀ ਕੜੀ ਬਣਾਈ ਐ ਜੀ।
ਕੜੀ ਬਣਾਈ ਹੈ ਜੀ?
ਹਾਂਜੀ।
ਚਲੋ ਵਧੀਆ ਗੱਲ ਹੈ ਜੀ ਨਾਲੇ ਕਹਿ ਦਿੰਦੇ ਨੇ ਵੀ ਧਨੀਏ ਤੋਂ ਬਿਨਾਂ ਬਣਦੀ ਨਹੀਂ ਹੁੰਦੀ?
ਨਹੀ ਜੀ ਅਸੀ ਤਾ ਬਣਾ ਲੇਨੇ ਆ ਜੀ ਕੜੀ ਚਾਹਲ ਬਣਾਣੇ। ਸ਼ਾਮ ਨੂੰ ਵਧੀਆ ਲੱਗਦੇ ਨੇ, ਹਾਂਜੀ ਸ਼ਾਮ ਨੂੰ। ਖਾਣਾ ਬਸ ਹਲਕਾ ਜਿਹਾ ਖਾਣਾ ਹੋ ਜਾਂਦਾ ਜੀ।
ਹਾਂਜੀ ਹਾਂ। ਤੇ ਫੇਰ ਤੁਸੀਂ ਦੂਜਾ?
ਨਹੀਂ ਬਸ ਫੇਰ ਅਸੀਂ ਚਾਵਲ, ਕੜੀ ਚਾਵਲ ਹੀ ਖਾਂਨੇ ਆ ਜੀ।
ਤਾ ਵਧੀਆ ਗੱਲ ਆ ਜੀ ਤੁਹਾਨੂੰ ਮਾਨ ਆ ਜਾਂਦਾ ਫੇਰ?
ਹਾਂਜੀ-ਹਾਂਜੀ ਜੇ ਅਸੀਂ ਤਾਂ ਦੁਪਹਿਰੇ ਬਣਾ ਲਈਏ ਤਾਂ ਦੁਪਹਿਰੇ ਵੀ ਕੜੀ ਚ ਚਾਵਲੇ ਬਣਾਨੇ ਆ ਤੇ ਸ਼ਾਮ ਨੂੰ ਬਣਾ ਲਈ ਤਾਂ ਵੀ ਉਹ ਵੀ ਰੋਟੀ ਬਿਨਾਂ ਸਾਰ ਲੇਨੇ ਆ ਜੀ।
ਅੱਛਾ ਜੀ, ਚਲੋ ਜੀ ਹਾਂਜੀ ਹਾਂ ਇਹ ਤਾਂ,
ਹੂੰ, ਵੀ ਸਾਰਾ ਦਿਨ ਹੈਵੀ ਖਾਣਾ ਖਾਈ ਜਾਂਨਾ ਏ।
ਹਾਂਜੀ ਤਾਂ ਹੀਓ ਤਾਂ ਫਿਰ ਬਿਮਾਰੀਆਂ ਵੱਧ ਰਹੀਆਂ ਨੇ ਜੀ ਹੁਣ।
ਕੋਈ ਕੰਮ ਕੋਈ ਹੁੰਦੀ ਨੀ। ਕੋਈ ਜਿੰਮੇਵਾਰੀ ਇੰਨੀ ਹੁਣ ਪਹਿਲਾਂ ਜਿੰਨੀ ਆ ਖਾਣਾ ਪਕਾਣਾ ਹੀਈ ਆ ਚ। ਹਾਂਜੀ
ਹੁਣ ਪਹਿਲਾਂ ਵਾਲੀਆਂ ਖੁਰਾਕਾਂ ਹਾਜਮਾ ਨਹੀਂ ਆਉਂਦੀਆਂ ਪਹਿਲਾਂ ਵਾਲੇ ਖਾਣਿਆਂ ਦਾ ਵੀ ਬਹੁਤ ਫਰਕ ਪੈ ਰਿਹਾ
ਹਾਂਜੀ ਹੁਣ ਤਾਂ ਮਿਲਾਵਟ ਹਰ ਇੱਕ ਚੀਜ਼ ਚ ਹੀ ਹਾਂਜੀ ਆਪ ਹੁਨ ਚੀਜ਼ ਤੇ ਟੇਸਟੀ ਖਾਣਾ ਹੀ ਨਹੀਂ ਬਣ। ਦਾ ਹੀ ਕੋਈ ਵੀ ਆਪਾਂ ਖਾਈਏ ਬਣਾਈਏ ਹਾਂਜੀ।
ਤੇ ਬਸ ਹੁਣ ਵਰਕਰ ਵੀ ਜਾਨੇ ਬੱਚਿਆਂ ਦੀ ਮੱਤ ਮਾਰ ਰੱਖੀ‌‌ ਏ।
ਹਾਂਜੀ -ਹਾਂਜੀ
ਖਾ ਕੇ
ਹਾਂਜੀ ਜੰਕ ਫੂਡ ਖਾਂਦੇ ਨੇ ਨਿਆਣੇ ਵੀ ਜ਼ਿਆਦਾ ਹਾਂਜੀ ਬਾਹਰ ਦਾ ਹੀ ਦੇ ਦੋ। ਜੋ ਮਰਜੀ
ਹਾਂਜੀ ਹਾਂ ਚਾਹੇ ਘਰੇ ਨਾ ਵੀ ਖਾਣਾ ਬਣਾ ਕੇ ਦਿਓ ਤਾਂ ਵੀ ਫਿਰ ਬੱਚੇ ਕਹਿਣਗੇ ਵੀ ਸਾਨੂੰ ਭੁ, ਰੱਖ ਨੇ ਬਸ, ਬਾਹਰ ਦੇ ਹੀ
ਹਾਂਜੀ, ਚਾਹੀਦਾ ਨਿਆਣਿਆਂ ਨੂੰ ਬਸ
ਹਾਂਜੀ। ਫਿਰ ਉਹ ਸਿਹਤ ਬਾਰੇ ਚੇ ਸੋ ਚਦੇ ਨੀ ਜੀ। ਬੱਚਿਆਂ ਦੀ ਸਿਹਤ ਵੀ ਤਾਂ ਹੀ, ਹਾਂਜੀ, ਹਾਂ, ਤੇ ਉਤੋਂ ਫਿਰ ਆਪਾਂ ਦਵਾਈਆਂ ਦਵਾਈ ਜਾਂਨੇ ਆ ਜੀ
ਹਾਂਜੀ।
ਕਿਉਂ ਬੱਚਿਆਂ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਜ਼ਰੂਰ ਹੁਣ ਅਲਰਜੀ ਹੁੰਦੀ ਏ।
ਪਤਾ, ਆਪਾਂ ਤਾਂ ਘਰ ਦਾ ਖਾਣਾ ਬਹੁਤ ਵਧੀਆ ਬਣਾਉਂਦੇ ਆ। ਪਰ ਬਾਹਰ ਦਾ ਖਾਣਾ ਉਹ ਤਾਂ ਸਸਤੀ ਚੀਜ਼ ਸਬਜ਼ੀ ਮੰਡੀ ਜਾਈਏ ਨਾ ਜੇ ਸਬਜ਼ੀ ਮੰਡੀ ਆਪਾਂ ਸਬਜੀ ਖਰੀਦਣ ਲੱਗ ਕਦੇ ਨਾ ਸਬਜ਼ੀ ਵਾਲੇ ਐ ਕਹਿ ਦਿੰਦੇ ਨੇ ਵੀ ਤੁਸੀਂ ਆਹ ਚੀਜ਼ ਨਾ ਖਰੀਦੋ, ਤਾਂ ਹੋਟਲਾਂ ਵਾਲੇ ਲਈ ਜਾਂਦੇ ਨੇ ਬੇਕਾਰ ਚੀਜ਼
ਹਾਂਜੀ, ਹਾਂ।
ਪਤਾ ਉਹਨਾਂ ਨੂੰ ਕਿਹੜਾ ਉਹਨਾਂ ਨੇ ਸ ਬਜਟ ਟ ਦੇਖਣਾ, ਆਪਣਾ ਵੀ ਇੰਨੇ ਕੁ ਤਾਂ ਆਪਾਂ ਲੇ ਰਹੇ ਆ, ਇੰਨਾ ਕੁ ਆਪਾਂ ਕਮਾਉਣਾ ਏ।
ਹਾਂਜੀ, ਹਾਂ।
ਆਪਾਂ ਨੂੰ ਇਹ ਹੁੰਦਾ ਪ ਆਪਾਂ ਚਾਰ ਪੈਸੇ ਚੱਜ ਦੀ ਚੀਜ਼ ਦੇ ਲਾਈਏ, ਜੋ ਆਪਾਂ ਮੈਂ ਚਾਰ ਪੈਸੇ ਮ ਮਹਿੰਗੀ ਉਹ ਲਾ ਲਈਏ
ਹਾਂਜੀ, ਹਾਂ।
ਆਪਾਂ ਨੂੰ ਤਾਂ ਐ ਹੁੰਦਾ ਵੀ ਆਪਣੀ ਸਿਹਤ ਦੇਖਣੀ ਆ।
ਹਾਂਜੀ
ਹਾਂਜੀ, ਹੋਟਲ ਵਾਲਿਆਂ ਨੂੰ ਕਿਹੜਾ ਹੁੰਦਾ ਵੀ ਉਹਨਾਂ ਨੇ ਤਾਂ ਆਪਣਾ ਬਜਟ ਦੇਖਣਾ। ਵੀ ਕਿੱਥੋਂ ਆਪਣੇ ਚਾਰ ਪੈਸੇ ਬਚ- ਚ ਦੇਣੇ ਨਾ
ਹਾਂਜੀ।
ਚਦੇ। ਹੂੰ। ਹਾਂਜੀ।
ਹੁਣ ਬੱਚੇ ਤਾਂਹੀ ਜ਼ਿਆਦੇ ਬਿਮਾਰ ਰਹਿੰਦੇ ਨੇ ਜੀ।
ਹਾਂਜੀ।
ਤੇ ਅੱਗੇ ਆਲੇ ਖਾਣੇ ਨਹੀਂ ਰਹੇ ਜੀ। ਅੱਗੇ
ਅੱਗੇ ਤਾਂ ਨਾ, ਆਪਣੇ ਵਰਗੇ ਦੇ ਬੱਚੇ ਕਾਫੀ-ਕਾਫੀ ਟੈਮ ਖੇਡਦੇ ਸੀ।
ਹਾਂਜੀ, ਹਾਂ। ਹਾਂਜੀ, ਫੋਨਾਂ ਤੇ।
ਫੋਨਾਂ ਤੇ। ਹਰ ਇੱਕ ਕੋਲੇ ਆਪਣਾ ਆਪਣਾ ਫੋਨ ਹੈ।
ਹਾਂਜੀ, ਹਾਂ।
ਉਹਨੇ ਕਰ
ਤੇ ਫੋਨ ਨੀ ਹੋਊਗਾ ਤਾਂ ਐਲ ਸੜੀ ਹੋਊ।
ਬੱਚਾ। ਫੋਨ ਤੋਂ ਬਿਨਾਂ ਬੱਚਾ ਰਹਿੰਦਾ ਹੀ ਨੀ ਪਤਾ ਨੀ ਕਿ ਇਹਨਾਂ ਨਿਆਣਿਆਂ ਨੂੰ ਹੋਇਆ ਪਿਆ ਹੈ? ਬਸ ਐਵੇਂ ਉਹ ਕਰੀ ਜਾਂਦੇ ਨੇ ਹਾਂਜੀ। ਜੀ।
ਹੈ ਇਹ ਤਾਂ ਹੈਗਾ।
ਹੂੰ।
ਤੇ ਹਾਂਜੀ ਸਿਆਣਿਆਂ ਤੋਂ ਵੀ ਨੀ ਖਾਧਾ ਜਾਂਦਾ। ਜੀ ਹੁਣ ਤਾਂ ਹੁਣ।
ਹਾਂ ਚਲੋ ਆਪਾਂ ਤਾਂ ਹਲਕਾ ਖਾਣਾ ਖਾ ਕੇ ਖੁਸ਼। ਹੋ ਜਾਣੇ ਹਾਂ ਵੀ। ਕਦੇ ਕੁਝ ਦਲੀਆ ਵਗੈਰਾ ਖਾ ਲਿਆ ਜੋ ਵੀ ਇਹ ਹੈ ਸਮਾਨ। ਖਾ ਲਾਣੇ ਹਾ ਹਨਾ ਪਰ ਨਿਆਣੇ ਤਾਂ ਇਹ ਕੁਛ ਖਾਂਦੇ ਨੀ ਹੈਗੇ ਆਪਾਂ ਤਾਂ ਇਹ ਹੁੰਦਾ ਇੱਕ ਟਾਈਮ ਹਲਕਾ ਖਾਣਾ ਮਿਲੇ।
ਜਿਵੇਂ ਹੁਣ ਆਪਾਂ ਸਬਜ਼ੀ 'ਚ? ਘਿਓ ਜ਼ਿਆਦੇ ਪਾ ਕੇ ਖਾ ਲੈਣੇ ਆ।
ਹਾਂ ਹਾਏ।
ਇਹ ਨੀ ਸਿਖਾਉਦਾ ਜੀ ਹੁਣ ਵਾਲਿਆਂ ਨੂੰ।
ਹੁਣ ਵਾਲਿਆਂ ਨੂੰ ਉਹ ਹੁੰਦਾ ਹੈ।
ਹਾਂਜੀ ਕਿਉਂ ਆਪਾਂ ਕੋਈ ਵੀ। ਚੀਜ਼ ਖਾ ਲਈਏ।
ਹਾਂਜੀ ਨਹੀਂ ਚੱਲਦੀ ਹੈਗੀ ਹਨਾ। ਕੁੱਝ ਵੀ ਦੁੱਧ ਨਹੀਂ ਪੀ ਸਕਦੇ।
ਹਾਂਜੀ ਜਦੇ ਡਾਕਟਰ ਕਹਿ ਦਿੰਦੇ ਨੇ ਤੁਹਾਡਾ ਖੂਨ ਗਾੜਾ ਹੋ ਗਿਆ। ਤਾਂ ਕਰਕੇ ਜੀ ਹੁਣ ਬਿਮਾਰੀਆਂ ਵੱਧ ਰਹੀਆਂ ਨੇ ਅੱਗੇ ਬੁੜੇ ਕੰਮ ਕਰਿਆ ਕਰਦੇ ਤੀ।
ਹਾਂਜੀ।
ਤੜਕੇ ਚਾਰ ਵਜੇ ਉੱਠਦੇ ਜੀ।
ਪਤਾ ਉਦੋਂ। ਕੰਮ ਵੀ ਹੋਰ ਸਾਭ ਦੇ ਸੀ ਆਪਾਂ ਨੂੰ ਸ ਮਿਹਨਤ ਕਰਦੇ ਸੀ। ਉਹ ਆਪਾਂ ਮਿਹਨਤ ਨੀ ਕਰਦੇ ਹੁਣ ਹਾਂ ਮਿਹਨਤ ਬਹੁਤ ਕਰਦੇ ਸੀ ਜੋ ਖਾਂਦੇ ਸੀ। ਤੇ ਮੇਨ। ਮਿਹਨਤ ਵੀ ਬਹੁਤ ਕਰਦੇ ਸੀ ਹਲ ਜੋੜਨ ਜੋ ਮਰਜੀ ਜੋ ਕੰਮ। ਬਹੁਤ ਜ਼ਿਆਦਾ।
ਹਾਂਜੀ ਹਾਂ ਤੜਕੀ ਚਾਰ ਵਜੇ ਚਲੇ। ਜਾਣਾ ਹਲ। ਜੋੜਨਾ ਖੁੱਈਆ ਚੋਂ ਪਾਣੀ ਕੱਢਣਾ। ਤ ਜੋੜ
ਹੂੰਦੇ ਸੀ।
ਹਾਜੀ, ਹੁਣ ਤਾਂ ਟਰੈਕਟ ਚੱਲ ਪਏ ਜੀ ਮਸ਼ੀਨਰੀ ਚੱਲ ਪਈ, ਹੁਣ ਤਾਂ ਬੱਚੇ ਜੀ ਸ਼ਾਮ ਨੂੰ ਦਸ ਪੰਦਰਾਂ ਕਿੱਲੇ ਬਾ ਕੇ ਆ ਜਾਂਦੇ ਐ।
ਹਾਂਜੀ।
ਤੇ ਅੱਗੇ ਤਾਂ ਕਿਲਾ ਮਸਾਂ ਵਾਉਂਦੇ ਹੋਣਗੇ। ਜੀ ਬਜ਼ੁਰਗ ਮੈਨੂੰ ਲਾ ਲੇ ਸ ਸਾਰੇ ਦਿਨ ਵਿੱਚ
ਅਗੇ ਕੰਮ ਵੀ ਬਹੌਤ ਸੀ ਜੀ ਬਿ
ਅ ਹਾਂਜੀ, ਬਸ ਹੁਣ ਤਾਂ ਇੱਕ ਵਾਰ ਦੋ ਵਾਰੀ ਬਾਉਂਦੇ ਨੇ ਜੀ ਬਸ। ਤਗਾ ਬੱਚੇ ਕੈ ਦਿੰਦੇ ਨੇ ਤਿਆਰ ਹੋ ਗੀ। ਝੋਨਾ ਲੋਣ ਦੇ। ਤੇ ਅੱਗੇ ਤਾਂਹੀਔ ਝੋਨਾ ਵਧੀਆ ਨਿਕਲੱਦਾ ਸੀ ਜੀ।
ਹਾਂ ਏ
ਹੱਲ ਜਦ ਜੋੜਦੇ ਜੇੜਾ ਕਿੱਲਾ ਬਾਹਿਆ ਗਿਆ ਅੱਜ ਦੂਜੇ ਚੋਂ ਹੋ ਗੇ ਦੂਜੇ ਚ ਦਬਾਇਆ ਗ ਦੂਜੇ ਚ ਹੋ ਗੇ। ਅੱਗੇ ਬੁੜੇ ਏਂ ਜ਼ਿਆਦੇ ਬਾਉਂਦੇ ਤੇ ਜੇਂ ਕੈ ਦਿੰਦੇ ਬੁੜੇ ਬਜ਼ੁਰਗ ਵੀ ਜਿੰਨੀ ਵਾਹਾਂਗੇ।
ਹਾਂ ਏ ਔ। ਇੰਨੀ ਵਧੀਆ ਹੁੰਦੀ ਹੈ ਫਸਲ।
ਵਧੀਆ ਹੋਊਗੀ।
ਹਾਂਜੀ।
ਕਿਓ ਏ ਨੀ ਸੋ ਚਦੇ ਸੀ ਉਹ ਵੀ, ਵਾਹੀ ਗਈ ਆਪਾਂ ਨੇ ਰੇਸਤ ਕਰਨੀ ਏ।
ਹਾਂ ਏ, ਕਿੰਨਾ-ਕਿੰਨਾ ਟਾਈਮ ਤਾਂ ਅੱਗੇ ਫਸਲਾਂ ਬੇ ਜਮੀਨਾਂ ਵੇਲੀਆਂ ਵੀ ਰੇ
ਅ ਹਾਂਜੀ ਆ ਹੁਣ ਤਾਂ ਜੀ ਬਿੰਦ ਵੀ ਨੀ ਵੇਲੀਆਂ ਰਹਿਣ ਦਿੰਦੇ।
ਕਦੇ ਮੱਕੀ ਬੀਜ ਲੀ ਕੁਛ ਬੀਜ ਲਿਆ ਕੋਈ ਵੀ ਹਰ ਇੱਕ ਚੀਜ਼।
ਹਾਂਜੀ ਤਾਂ ਹੀ ਓਹਨੂੰ ਵਾਰੀ-ਵਾਰੀ ਥੱਲੀ ਜਾਂਣ ਦੇਦੇ‌। ਵਾਹੀ ਜਾਂਦੇ, ਤੇ ਔ ਕੱਲਾ-ਕੱਲਾ ਖੁੱਡ ਹਾਂਜੀ, ਖੇਤ ਕਈ ਜਾਂਦੀ ਵਿਚਾਰਿਆਂ ਦਾ ਖੇਤ ਪਾਣੀ ਧਾਣੀ ਹੁੰਦਾ ਔ ਔਥੀ ਦਰਖਤਾ ਥੱਲੇ ਬੈ ਕੇ ਵਿਸ਼ਰਾਮ, ਕਰ ਲੇਦੇ ਸੀ ਤਾਂ ਦੁਪਹਿਰੇ ਨੂੰ,
ਹਾਂਜੀ ਐ ਉਹ ਹੋ ਹੀ ਜਾਂਦਾ ਸੀ। ਅੱਗੇ ਪਾਣੀ ਵੀ ਖੂਹ ਨਾਲ ਵਗੈਰਾ, ਨਾਲ ਦਿੰਦੇ ਸੀ ਅੱਗੇ ਕਿਹੜਾ ਮੋਟਰ ਸਮਰਸੀਬਲ ਹੁੰਦੇ ਸੀ, ਬਹੁਤ ਤਕਨੀਕ
ਪਾਣੀ ਕੱਢਦੇ,
ਹਾਂ ਮੈਂ ਤਾਂ ਦੇਖੀਆਂ ਨੀ ਔ। ਕੁਟੀਆਂ,
ਅੱਛਾ ਜੀ ਅੱਛਾ ਅਸੀਂ ਤਾਂ ਦੇਖੀਆਂ ਨੇ ਜੀ ਸਾਡੇ, ਖੇਤ ਵਿੱਚ,
ਹਾਂਜੀ ਸਾਡੇ ਮੇਰੀ ਸੁਰਤ ਤੋਂ ਪਹਿਲਾਂ ਦੇ, ਬੋਰ ਲੱਗੇ ਹੋਏ ਨੇ ਹਾਂਜੀ ਮੈਂ ਤੇ ਬੋਰ ਹੀ ਦੇਖ ਦੇਖੇ ਨਹੀਂ ਖੇਤਰ ਪਾਦੇ। ਇੰਜਣ ਤਾਂ ਦੇਖੇ ਨੇ ਮੈਂ ਇੰਜਣ ਨਾਲ ਆਪਾਂ ਉਹ ਚਲਾਉਂਦੇ, ਹੁੰਦੇ ਸੀ ਪਾਣੀ ਕੱਢਦੇ ਹੁੰਦੇ ਸੀ ਇੰਜਣ ਲਾ ਕੇ ਪਟਾ। ਆ ਉਹ ਤਾਂ ਮੈਂ ਦੇਖੇ ਨੇ ਪਰ ਆਹ ਨਹੀਂ ਦੇਖੇ ਸੀ। ਕੁਟੀਆ ਨੀ ਦੇਖੀ ਅਸੀਂ,
ਅੱਛਾ ਜੀ ਅੱਛਾ ਉਹ ਤਾਂ ਅਸੀਂ ਨੇ ਤਾਂ ਦੇਖੀ ਨੇ ਜੀ ਸਾਡੇ ਖੇਤ ਵਿੱਚ ਹੁੰਦੀ ਸੀ। ਹਾਂ ਜਦ ਪਾਣੀ ਕੱਢਦੇ ਉਹਦੇ ਵਿੱਚ ਪਾਉਂਦੇ। ਦੋ ਵੱਧ ਜੋੜ ਲੈਂਦੇ ਵਿਚਾਰਿਆਂ ਨੂੰ ਪਿੱਛੇ ਆਪਾਂ ਲੱਗ ਜਾਦੇ। ਗੱਲਾਂ ਦੇ ਫਿਰ ਉਹ ਗੋਲ ਗੋਲ ਘੁੰਮੀ ਜਾਂਦੇ ਉਹ ਜਿਹੜੀਆਂ ਟਿੰਡਾਂ ਵਾਲੀਆਂ ਹੁੰਦੀਆਂ ਤੀਆਂ ਖੂਹੀਆਂ ਉਹ ਪਾਣੀ ਦੀਆਂ ਭਰ ਭਰ ਕੀ ਖਾਲ ਵਿੱਚ ਦੀ ਆਉਂਦੀਆਂ ਸੀ ਉਹ।
ਹਾਂਜੀ
ਜਦ ਪੀਣ ਨੂੰ ਕੱਢਣਾ ਜੀ ਤਾਂ ਬਾਲਟੀਆਂ ਨਾਲ ਕੱਢਦੇ ਕੱਢਣਾ ਡਬੋ ਡਬੋ। ਕੋਲ ਵਿੱਚ ਰੱਸਾ ਬੰਨ ਲਾਦੇ ਅਸੀਂ ਪੀ ਆਦੇ ਤੇ ਜੀ ਹੁਣ ਤਾਂ ਜਵਾਕ ਮੰਨਦੇ ਨਹੀ।
ਹਾਂਏ ਹੁਣ ਤਾਂ ਸਾਰਾ ਕੁਛ
ਹਾਂਜੀ ਹਾਂ ਅੱਗੇ ਤਾਂ ਜੀ ਖੂਹਾਂ ਦੇ ਵਿੱਚ ਡਡੂੱ ਹੱਡੀਆਂ ਮੱਛੀਆਂ
ਉਹ ਪਤਾ ਹਰ ਇੱਕ ਚੀਜ਼ ਪੂਰੀ ਹੋ ਜਾਂਦੀ ਸੀ ਕੋਈ ਆਪਾਂ ਜਿਹੜੀ ਘਾਟ ਵਾਦ ਹੁੰਦੀ ਸੀ ਉਹ ਜਾਨਵਰਾਂ ਤੇ ਪੂਰੀਆਂ ਹੋ ਜਾਂਦੀਆਂ ਸੀ ਚੀਜ਼ਾਂ
ਹਾਂਜੀ, ਹਾਂ ਕਿਉਂ ਉਹ ਕੁਡ ਕੇ ਜੀ ਜੇ ਜਿਆਦਾ ਖਰਾਬ ਪਾਣੀ ਹੁੰਦਾ ਸੀ ਖੂਹਾਂ ਦਾ। ਜਦ ਖੂਹ ਚਲਦੇ ਨੀ ਹੁੰਦੇ ਸੀ ਜੀ, ਖੜੇ ਹੁੰਦੇ ਸੀ, ਉਦੋ ਉਹ ਪਾਣੀ ਖਰਾਬ ਹੋ ਜਾਂਦਾ ਸੀ।
ਹਾਂਜੀ-ਹਾਂਜੀ
ਤੇ ਫੇਰ ਉਹਨੂੰ ਕੀ ਕਰਦੇ ਜੀ? ਪੁਣ ਲੈਂਦੇ ਕੱਪੜਾ ਮਲ ਮਲ ਦਾ ਲੈ ਕੇ।
ਹਾਂਜੀ-ਹਾਂਜੀ
ਉਹ ਪੁਣ ਕੇ ਪਾਣੀ ਪੀਂਦੇ ਜੀ।
ਹਾਂਜੀ
ਤੇ ਹੁਣ ਤਾਂ ਕੋਈ ਨੀ ਪੀਂਦੇ ਜੀ, ਹੁਣ ਤਾਂ ਮਾੜਾ ਜਿਹਾ ਕੁੱਛ ਡਿੱਗ ਜੇ।
ਹਾਂਜੀ-ਹਾਂਜੀ ਹੁਨ ਤੇ ਮਿੰਟ
ਆ ਹਾਂਜੀ-ਹਾਂਜੀ ਤੇ ਗਰਮੀ ਦੇ ਮਹੀਨੇ ਕਿਵੇਂ ਪਾਣੀ ਦੇ ਨੀਚੇ ਵੱਗ ਜਾਂਦੇ ਨੇ ਜੀ ਬਾਰਿਸ਼ ਪੈਂਦੀ ਹੁੰਦੀ ਸੀ, ਉਹਦੋ ਉਹ ਬਿਲਕੁਲਹੀ ਉੱਤੇ ਆ ਜਾਂਦਾ ਸੀ।
ਕੇ ਬਾਈ
ਓਕੇ ਜੀ ਓਕੇ।
ਬਾਏ
ਬਾਏ